ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ?
ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰਦੇ ਪੇ ਸੀ।
ਬਸ ਚਾਹ ਪੀ ਕੇ ਹੱਟੇ ਜੇ
ਅੱਛਾ ਜੀ ਅੱਛਾ ਜੀ ਹੋਰ ਰੋਟੀ ਖਾ ਲਈ ਨਾਸ਼ਤਾ ਕਰ ਲਿਆ ਅੱਜ ਤਾਂ
ਨਹੀਂ ਨਹੀਂ ਨਾਸ਼ਤਾ ਸੰਡੇ ਨੂੰ ਲੇਟ ਹੁੰਦਾ
ਆਹ ਸੰਡੇ ਦਾ ਸਭ ਘਰ ਹੁੰਦਾ ਲੇਟ ਹੀ ਬਣਦਾ ਨਾਸ਼ਤਾ
ਸੰਡੇ ਨੂੰ ਲੇਟ ਨਾ ਹੋਰ ਸੁਣਾਓ?
ਬਸ ਜੀ ਵਧੀਆ ਹੋਰ ਸੁਣਾਓ ਗਏ ਨੀ ਕਿਤੇ ਅੱਜ ਸੰਡੇ ਵਾਲੇ ਦਿਨ?
ਸੰਡੇ ਨੂੰ ਜਾਈਦਾ ਸ਼ਹੀਦਾਂ ਸਾਬ ਜਾਈਦਾ ਪਰ ਅੱਜ ਬਾਰਿਸ਼ ਵੀ ਸੀ ਥੋੜਾ ਪ੍ਰੋਗਰਾਮ ਸੀ
ਅੱਛਾ ਅੱਛਾ ਬਾਰਿਸ਼ ਹੈਗੀ ਆ ਤੁਹਾਡੇ ਉੱਧਰ ਬਾਰਿਸ਼ ਆ ਰਹੀ ਹੈ ਅੱਛਾ ਅੱਛਾ ਅੱਛਾ ਸਾਡੇ ਨੀ ਅੱਜ ਬਾਰਿਸ਼ ਹੈਗੀ ਅੱਜ ਠੀਕ ਹੈ ਮਗਰ ਲੱਗਦੇ ਪਏ ਆਏਗੀ ਜ਼ਰੂਰ
ਹਾਂਜੀ ਉਹ ਇੱਧਰ ਹੁਣੇ ਜਸਟ ਰੁਕੀ ਹੈ ਸਵੇਰ ਦੀ ਬਾਰਿਸ਼ ਆ ਰਹੀ ਸੀ।
ਅੱਛਾ ਜੀ ਸਾਡੇ ਵਲ ਭੇਜ ਦੋ ਫਿਰ ਬਾਰਿਸ਼
ਹਾਂਜੀ ਭੇਜ ਦਿੱਤੀ ਹੈ ਆ ਰਹੀ ਹੈ ਜਾਓ ਜੀ
ਹੋਰ ਸੁਣਾਓ ਹੋਰ ਬੱਚੇ ਕੀ ਕਰਦੇ ਤੁਹਾਡੇ?
ਬੱਚਾ ਇੱਕ ਗਿਆ ਦਾ ਕਿਤੇ ਤੇ ਦੂਸਰਾ ਵਿਸ਼ਰਾਮ ਕਰ ਰੇਐ
ਅੱਛਾ ਸੁੰਦਾ ਪਿਆ ਸੰਡੇ ਵਾਲੇ ਦਿਨ ਵੈਸੇ ਵੀ ਬੱਚੇ ਲੇਟ ਉਠਦੇ ਨੇ ਦੇ ਨੇ ਹੋਰ ਸੁਣਾਓ।
ਹਾਂਜੀ
ਪੰਜਾਬ ਫ਼ੋਲੋ। ਅੱਜ ਤੁਹਾਡੇ ਪਿਛਲੀ ਗਲੀ ਚ ਪਾਠ ਹੋਣਾ ਕਿਤੇ
ਹਾਂਜੀ ਹਾਂਜੀ ਤਾਂ ਅਹ ਹਾਂਜੀ ਤਾਂਹੀ ਹਾਂਜੀ ਹਾਂਜੀ ਹਾਂਜੀ
ਠੀਕ ਆ ਜੀ ਠੀਕ ਚੌਥੀ ਪਾਤਸ਼ਾਹੀ ਉਚਾੱਈ ਸੋ ਰਿਹਾ ਹੈ ਯ ਲਿਆਣਾ ਹੋਵੇਗਾ ਘਰ
ਹਾਂਜੀ ਹਾਂਜੀ
ਅੱਛਾ
ਹਾਂਜੀ।
ਹੋਰ ਸੁਣਾਓ ਜੀ,
ਹੋਰ ਤੁਸੀਂ ਬਣਾ ਲਿਆ ਨਾਸ਼ਤਾ, ਕਰ ਲਿਆ
ਨਹੀਂ ਜੀ ਸੰਡੇ ਨੂੰ ਤੁਹਾਨੂੰ ਪਤਾ ਲੇਟ ਹੀ ਹੁੰਦਾ, ਹਲੇ ਮੇਰੇ ਬੱਚੇ, ਇੱਕ ਸੁਤਾ ਹੈ ਮੇਰਾ ਮੁੰਡਾ ਗਿਆ ਦਾ ਬਾਹਰ
ਉਹ ਠੀਕ ਹੈ।
ਬਸ ਉਹ ਮੇਰੇ ਘਰ ਵਾਲਾ ਵੀ ਗਿਆ ਦਾ ਗੁਰਦਆਰੇ ਆਾਂ ਨ ਫਿਰ ਲਿੱਖੀ ਆਗੇ ਰੋਟੀ ਬਣਾ
ਅੱਛਾ ਜੀ, ਬਹੁਤ ਵਧੀਆ
ਹੋ ਗਏ ਸਫਾਈਆਂ ਸੂਫਈਆਂ ਕਰ ਲਈਆਂ, ਵੇਹਲੇ ਹੋ।
ਹਾਂਜੀ ਹਾਂਜੀ ਫ੍ਰਰੀ ਹੋ ਗਏ, ਹਾਂਜੀ ਹਾਂਜੀ, ਤੁਸੀਂ ਦੱਸੋ?
ਸਫਾਇਆ ਹੋ ਜਾਂਣ ਨਾ ਘਰ ਦਿਆ ਬਸ, ਸਾਰਾ ਖਲੇਰਾ ਖਤਮ ਹੋ ਜਾਂਦਾ ਵਾ।
ਹਾਂਜੀ ਇੱਕ ਕੱਪੜੇ ਤੇ ਇੱਕ ਸਫਾਈਆਂ, ਇਹ ਸਭ ਤੋਂ ਵੱਡਾ ਕੰਮ ਹੁੰਦਾ ਹੈ। ਇਹ ਦੋ ਕੰਮ ਹੁੰਦੇ ਆ ਬਸ ਵੱਡੇ
ਹਾਂਜੀ। ਸੰਡੇ ਨੂੰ ਕੋਈ ਸਪੈਸ਼ਲ ਚੀਜ਼ ਬਣਾਉਂਦੇ ਹੋ ਘਰ, ਫਾਸਟ ਫੂਡ ਕੋਈ ਚੀਜ਼
ਨਹੀਂ ਨਹੀਂ, ਫਾਸਟ ਫੂਡ ਨਹੀਂ ਖਾਂਦੇ ਮੇਰੇ ਬੱਚੇ
ਹ
ਹਾਂਜੀ, ਬਾਹਰ ਦਾ ਨਹੀਂ ਨਹੀਂ, ਬਾਹਰ ਦਾ ਘੱਟ ਖਾਂਦੇ ਆ।
ਹੁੰਦਾ ਨਾ ਫਾਸਟ ਫੂਡ ਖਾਣ ਦਾ, ਜਵੇਂ ਬਰਗਰ ਖਾ ਲਏ, ਪੀਜ਼ਾ ਖਾ ਲਿਆ।
ਨਹੀਂ ਨਹੀਂ ਨਹੀਂ ਨਹੀਂ, ਨਹੀਂ ਨਹੀਂ, ਉਹ ਬਿਲਕੁਲ ਵੀ ਨਹੀਂ, ਘਰ ਦੇ ਆਲੂ ਵਾਲੇ ਪਰੌਂਠੇ ਖਾ ਕੇ ਜ਼ਿਆਦਾ ਬੈਸਟ
ਹਾਂ ਉਹ ਤਾਂ ਹੈ, ਆਲੂ ਆਲੇ ਪਰੌਂਠੇ, ਘਰ ਦਾ ਮੱਖਣ ਹੋਵੇ, ਦਹੀਂ ਹੋਵੇ ਨਾਲ ਲੱਸੀ ਹੋਵੇ, ਵਸ ਹਾਂਜੀ, ਕਈ ਬੱਚੇ ਤਾਂ ਬਹੁਤ ਬਾਹਰ ਦਾ ਹੀ ਖਾਂਦੇ ਨੇ, ਮੇਰੀ ਨਨਾਨ ਹੈਗੀ ਐ ਉਹਦੇ ਬੱਚੇ ਬਾਹਰ ਦਾ ਹੀ ਖਾਂਦੇ ਨੇ, ਪੀਜ਼ਾ ਆਰਡਰ ਕਰ ਲਏਗਾ, ਪੀਜ਼ਾ ਹੀ ਖਾਂਦਾ ਵੀ ਉਹ ਬਸ
ਨਹੀਂ ਯਾਰ, ਇਹ ਤੇ ਮੈਦਾ ਹੁੰਦਾ ਵ ਪਤਾ ਇੰਨਾ ਵੀ ਨਹੀਂ ਖਾਣਾ ਚਾਹੀਦਾ, ਇਹ ਸਾਡੇ ਸਰੀਰ ਵਾਸਤੇ ਬਹੁਤ ਜ਼ਿਆਦਾ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਕਰਦਾ, ਯਾਰ
ਤੋਂ ਹੀ ਇਹੀ ਚੀਜ਼ ਖ ਰੋਟੀ ਨਹੀਂ ਖਾਂਦਾ ਬਹੁਤ ਘੱਟ, ਕੋਈ ਚਿਕਨ ਵਗੈਰਾ ਬਣਿਆ ਹੋ ਫੇਰ ਖਾ ਲੈਗਾ।
ਕਿਸੇ ਟਾਈਮ ਇਨਕੇਸ, ਕੋਈ ਟਾਈਮ ਹੁੰਦਾ ਜਦੋਂ ਚੀਜ਼ ਨਹੀਂ ਅੰਦਰ ਸ਼ੂਟ ਕਰਦੀ ਹੈਗੀ, ਐ ਪੈਲਾਂ ਨੀ ਪਤਾ ਲੱਗਦਾ ਬੰ ਬਾਅਦ ਚ' ਪਤਾ ਲੱਗਦਾ ਵੇ।
ਉਹ ਤਾਂ ਹੈ, ਜੇ ਜੇ ਘਰ ਦੀ ਵੀ ਚੀਜ਼ ਉਹਨੇ ਖਾਣੀ ਹੈ ਨਾ, ਸਿਰਫ ਬਰੈਡ ਤੇ ਗਾਰਲਿਕ ਬ੍ਰੈਡ ਤੇ ਮੱਖਣ ਖਾਏਗਾ।
ਬਸ, ਜੋ ਜੋ ਰੋਟੀ ਵਿੱਚ ਤਾਕਤ ਉਹ ਮੈਂ ਨਹੀਂ ਸਮਝਦੀ, ਕਿਸੇ ਦੂਸਰੇ ਕਿਸੇ ਦੂਸਰੇ ਚੀਜ਼ ਦੇ ਵਿੱਚ ਤਾਕਤ ਹੈਗੀ।
ਬੱਚੇ ਓਦੇ, ਬੱਚੇ ਤਾਂ ਦੋਨੋ ਹੀ ਨੀ ਖਾਂਦੇ ਬਾਰੋਂ ਪਟਾਟੋ ਚਿਪਸ ਕਰਵਾ ਲੈਣਗੇ, ਬਰਗਰ ਓ ਰਾਤ ਰਾਤੀ ਡੇਡ, ਡੇਡ ਵਜੇ ਬੋਰਗਰ ਦੇ ਔਡਰ ਕਰਦੇ ਜੇ
ਅਪਨਾ, ਅਪਨਾ ਸ੍ਹਾਬ ਸਬ ਦਾ ਹੁੰਦੈ ਹੇਨਾ, ਜਿੱਸ ਤਰਾਂ ਮਾਂ ਮਾਂ ਪੇਓ ਅ ਬੱਚੇ ਨੂੰ, ਅ ਕਰਦੇਨ ਹਲਾਅ ਦੇਨ, ਬੱਚੇ ਓਸ ਹਿਲ
ਹਾਂਜੀ, ਹਾਂਜੀ, ਹਾਂਜੀ ਓ ਤਾ ਹੈ।
ਨਈ ਰੋਟੀ ਇਜ਼ ਬੈਸਟ, ਰੋਟੀ ਤੋ ਵੱਧ ਕੇ ਮੈਂ
ਹਾਂ ਰੋਟੀ ਦੇ ਉਪਰੋ ਤੇ ਕੋਈ ਚੀਜ ਨੀ ਐ, ਰੋਟੀ ਚ ਤਾਕਤ ਵੀ ਏ ਸਬ ਕੁਛ ਵੇ ਰੋਟੀ ਚ, ਅਸੀ ਚੋਲ ਖਾ ਲੀਏ ਜਾਦਾ ਚੋਲ ਖਾਲੀਏ ਸਾਨੂੰ ਸ਼ਰੀਰ ਚ ਜਾਨ ਨੀ ਲੱਗਦੀ, ਰੋਟੀ ਖਾਓ ਤਾਕਤ ਆ ਜਾਂਦੀ ਬੋਡੀ ਚ ਚਟਨੀ ਨਾ
ਐ ਤੇ ਹੈ, ਏ ਗੱਲ ਤੇ ਹੈ, ਔਰ ਘਾਰ ਦੀ ਚੀਜ਼ ਖਾਨਾ ਵੀ ਏ ਘਾਰ ਬਨਾ ਕੇ ਖਾਓ, ਜੋ ਕੁਛ ਵੀ ਖਾਨਾ ਖੁਦ ਅ ਹ ਹੈਂਡਮੇਡ ਕਾਰਕੇ, ਬਨਾ ਕੇ ਫੇਰ ਈ ਖਾਓ।
ਚਿਕਨ ਵਗੈਰਾ ਹੋਵੇ, ਪਾਪਾ ਓਦੇ ਬਨਾ ਦੇਂਦੇ ਨੇ, ਤੇ ਫੇਰ ਓ ਰੋਟੀ ਖਾ ਲੈਂਦਾ ਖੁਸ਼ ਹੋ ਕੇ। ਚਿਕਨ ਵਗੈਰਾ, ਏਹੋ ਜੀ ਚੀਜਾਂ ਖਾਕੇ ਖੁਸ਼ ਏ ਦਾਲਾਂ, ਸਬਜ਼ੀਆਂ ਖਾ ਕੇ ਨੀ ਖੁਸ਼ ਹੁੰਦਾ ਮੁੰਡਾ। ਚਿਕਨ ਵਗੈਰਾ ਖਵਾਦੋ, ਜੋ ਮਰਜੀ ਖਵਾ ਦੋ ਏਚੋ, ਨਈ ਖਾਣੀ ਰੋਟੀ ਨੀ ਤੇ ਫੇਰ ਓਨਲਾਈਨ ਔਡਰ ਕਰਦੋ। ਸਵੀਗੀ ਕਾਰਦੋ, ਡੋਮੀਨੋ ਕਾਰ ਦੋ ਜਿੱਥੋਂ ਮਰਜੀ ਔਡਰ ਕਾਰ ਦਿੰਦਾ ਏ
ਜਿਸ ਤਰਾਂ ਬੱਚੇ ਨੂੰ ਚੰਗਾ ਲੱਗੇ, ਜਿਸ ਤਰਾਂ ਮਾਂ ਪੇਓ ਬੱਚੇ ਨੂੰ ਕਰਵਾਨ
ਹਾਂ ਓ ਤਾਂ ਹੈਈ ਜੀ, ਹਾਂ ਬੱਚੇ ਈ ਕਰਦੇ ਨੇ ਮਾਂ ਪੇਓ
ਮਾਂ ਪੇਓ ਤੇ ਡਿਪੈਂਡ ਹੁੰਦਾ, ਕਿਉਂਕਿ ਸਟਾਰਟਿੰਗ ਤੇ ਅਸੀ ਲੋਗਾਂ ਨੇ ਕਰਨੀ ਹੈਗੀ ਬੱਚੇਆਂ ਦੀ, ਕਿ ਬੱਚੇ ਨੂੰ ਕੇੜਾ, ਕੇੜੀ ਚੀਜ਼ ਬੱਚੇ ਲਈ
ਹਾਂਜੀ-ਹਾਂਜੀ ਫ਼ੇਰ ਓਨਾਂ ਨੂੰ ਦਿੱਕਤ ਵੀ ਇੰਨੀ ਏ, ਪੇਟ ਵੀ ਦਰਦ ਹੁੰਦੇ ਰੈਂਦੇ ਨੇ, ਫੇਰ ਜਵੈਨ ਖਵਾਓ, ਐ ਖਵਾਓ, ਓਹ
ਹੂੰ, ਓ ਤੇ ਯਾਰ ਹੈ ਈ ਏ, ਐ ਚੀਜ ਤੇ ਹੈ ਈ ਏ, ਕਿਉਂਕਿ ਜੇੜਾ ਮੈਦਾ ਹੈ ਗਾ ਏਨੂੰ ਕਮ ਸੇ ਕਮ ਆੱਠ ਦਿਨ ਲਾਗ ਜਾਂਦੇ ਨੇ, ਅੰਦਰ ਬਿਲਕੁਲ ਸੈਟ ਹੁੰਦੇਆਂ ਮੈਗੀ ਵਗੈਰਾ ਵੀ ਅਸੀ ਖਾਂਨੇ ਆ ਨਾ, ਮੈਗੀ ਕੈਂਦੇ ਸਾੱਤ ਦਿਨ ਬਾਦ ਜਾ ਕੇ ਕਿਤੇ
ਹੂੰ, ਮੈਗੀ ਚ ਨਾਲੇ ਪਈ ਵੀ ਸੂਰ ਦੀ ਚਰਬੀ ਹੁੰਦੀ ਏ ਓਦੇ ਚ ਮਸਾਲੇ ਚ ਓਦੇ ਮਸੂਰ ਚਲੋ ਅਸੀ ਮੈਗੀ, ਮੂਗੀ ਬਿਲਕੁਲ ਬੰਦ ਕਾਰਤੀ ਹੁਨ ਖਾਣੀ, ਬੜੀ ਏ ਤੇ ਕਦੀ ਕਦਾਰ ਹਫ਼ ਤੇ ਚ ਇਕ ਵਾਰ ਗੇਆ ਬਾਰ, ਡੋਸਾ ਵਗੈਰਾ ਖਾ ਲੈਂਦੇ ਓ ਡੋਸਾ ਚਲ ਠੀਕੇ ਬਟ
ਹਾਂ ਓ ਤੇ ਬੈਟਰ ਸਈ ਹੈਗਾ, ਓ ਤੇ ਬੈਟਰ ਸਈ ਏ, ਡੋਸਾ ਤੇ ਸਬ ਸਹੀ ਹੈਗਾ, ਡੋਸੇ ਦੇ ਵਿਚ ਚਾਵਲ ਐ, ਦਾਲ ਐ, ਏਦਾ ਕੋਈ ਓ ਨੁਕਸਾਨ ਨੀ ਏ।
ਹਾਂਜੀ, ਵਧੀਆ ਠੀਕ ਐ।
ਕੀ ਬਨਾ, ਤੂਸੀ ਅੱਛਾ ਆਲੂ ਵਾਲੇ ਪਰੌਂਠੇਂ ਬਨਾਏ ਆ।
ਹਾਂਜੀ।
ਐ ਅਵਾਜ ਆਰੀ ਤੂਆਡੇ ਪਿੱਛੋ।
ਬਾਰੋਂ ਕੋਈ ਜਾਦੂ ਵਾਲਾ ਕੋਈ ਲੰਘ ਦਾ ਹੋਣਾ, ਓਦੀ ਵਾਜ ਐ ਬੜੀ ਤੇਜ ਕੀਤੀ ਆ ਵਾਜ। ਬਸ ਜੀ, ਹਾਂਜੀ-ਹਾਂਜੀ ਵਦੀਆ। ਵਦੀਆ ਠੀਕ-ਠਾਕ।
ਵੈਸੇ ਵੀ ਵਾਤਾਵਰਨ ਸਾਫ਼ ਰੱਖਣਾ ਚਾਈਦਾ ਸਾਨੂੰ ਬ ਬੱਚੇਆਂ ਨੂੰ ਸ਼ੁੱਧ ਹਵਾ, ਸ਼ੁੱਧ ਖਾਨਾ ਹਰ ਇਕ ਚੀਜ ਅੱਛੀ ਦੇਣੀ ਚਾ
ਪਤਾ ਦੇਖੋ ਬਾਰ ਤਾਂ ਘਰੋਂ ਨਿਕਲਦੇ, ਪੈਲੇ ਕਿੰਨੀਆਂ ਖੇਡਾਂ ਸੀ ਬੱਚੇਆਂ ਵਾਸ ਤੇ ਬਾਰ ਨਿਕਲ ਕੇ ਲੂਡੋ, ਓ ਖੇਡਲੋ ਕਬੱਡੀ ਖੇਡਲੋ ਖੋ-ਖੋ ਖੇਡਲੋ, ਖੇਡਲੋ ਚਿੜੀ-ਛਿੱਕਾ ਖੇਡਲੋ, ਅੱਜ ਅੱਜ-ਕੱਲ ਤਾਂ ਕੁੱਝ ਨੀ ਬੱਚਿਆਂ ਨੂੰ ਸਿਰਫ ਫੋਨ ਦੋ ਤੇ ਏਸੀ ਚਲਾ ਦੋ, ਏਸੀ ਥੱਲੇ ਬੈਠੇ ਰੈਣਗੇ ਸਾਰਾ ਦਿਨ
ਇਹ ਤੇ ਹੈ ਫਿਰ।
ਏਸੀ ਚੱਲਦਾ ਰਹੇ ਬੱਚੇ ਗੇਮ ਖੇਡਦੇ ਰਹਿਣਗੇ, ਬੱਚਿਆਂ ਨੂੰ ਫੋਨ ਦੇ ਦੋ ਜੋ ਮਰਜ਼ੀ ਖਵਾ ਲੋ, ਖਾ ਲੈਣਗੇ। ਏਦਾ ਨਹੀਂ ਕੁਛ ਨੀ ਖਾਂਦੇ। ਏਸੀ ਚੱਲਦਾ ਰਹੇ ਬੈਠੇ ਰਹਿੰਦੇ ਨੇ ਅੰਦਰ ਬਾਰ ਜਾਂਦੇ ਹੀ ਨੀ ਬੱਚਿਆਂ ਨੇ ਕੀ ਬੱਚੇ
ਇਹ ਮੋਬਇਲ ਨੇ, ਮੋਬਇਲ ਨੇ ਸਾਡੀ ਜਨਰੇਸ਼ ਸ਼ਨ ਨੂੰ ਨਾ ਬਹੁਤ ਆਲਸੀ ਕਰ ਦਿੱਤਾ ਵੇ।
ਹਾਂਜੀ-ਹਾਂਜੀ ਉਹ ਬਸ ਹਿਲ ਹਿਲਦੇ ਹੀ ਨੀ ਪਾਣੀ ਮੰਮਾ ਪਾਣੀ ਦੇ ਦੋ ਮੰਮੀ ਐ ਦੇ ਦੋ ਬਸ। ਬੈਠੇ ਰਹਿਣਗੇ ਬੈਡ ਤੇ।
ਹੂੰ-ਹੂੰ
ਬੰਦਾ ਆਪ ਵੀ ਹੀਲੇ ਜੁਲੇੇ ਕੁਛ ਕੋਸ਼ਿਸ ਕਰੇ ਐਕਟੀਵਿਟੀ ਕਰੇ। ਕੋਈ ਨਹੀਂ ਅੰਦਰ ਹੀ ਬੈਠੇ ਰਹਿਣਾ ਚੱਲੋ ਬਈ।
ਹੋਰ ਸੁਣੋ
ਤੁਹਾਡੇ ਬੱਚੇ ਛੋਟੇ ਹੈ ਵੱਡੇ ਹੈ?
ਨਹੀ ਜੀ ਮੇਰੇ ਬੱਚੇ ਵੱਡੇ ਨੇ।
ਅੱਛਾ ਜੀ, ਠੀਕ ਹੈ।
ਇੱਕ ਵੱਡਾ ਇੱਕ ਪੜ੍ਹਦਾ ਪਿਆ ਮੇਰਾ ਬੱਚਾ, ਇੱਕ ਜੋਬ ਕਰਦਾ।
ਠੀਕ ਹੈ।
ਹਾਂਜੀ।
ਹ
ਹੋ ਹੋਰ ਘਰ ਤੁਹਾਡੇ ਹਸਬੈਂਡ ਕਿੱਥੇ ਗਏ ਘਰਵਾਲਾ ਤੁਹਾਡਾ?
ਹਾਂਜੀ ਉਹ ਕੰਮ ਤੇ ਗਏ ਦੇ ਜੇ, ਸੰਡੇ ਨੂੰ ਨਹੀ-ਨਹੀ ਐਤਵਾਰ ਛੁੱਟੀ ਨਹੀ-ਨਹੀ। ਕੰਮ ਤੇ ਹੀ ਜਾਂਦੇ ਜੇ ਹਾਂਜੀ ਨਹੀ-ਨਹੀ। ਐਤਵਾਰ ਨੂੰ ਵੀ ਥੋੜੇ ਬਿਜ਼ੀ ਹੁੰਦੇ ਐ।
ਅੱਛਾ ਜੀ ਚੱਲੋ।
ਹਾਂਜੀ।
ਹੋਰ ਸੁਣਾਓ ਜੀ।
ਹਾਂਜੀ ਵਧੀਆ ਠੀਕ-ਠਾਕ।
ਹੋਰ ਤੁਹਾਡੇ ਘਰ ਠੀਕ ਹੈ ਤੁਹਾਡੀ, ਗਰਮੀ ਬਹੁਤ ਹੈਗੀ ਗਰਮੀ ਤੇ ਕਿਤੇ ਵੀ ਨੀ ਜਾਂਦੇ‌, ਬੁੜੀਏ ਸਹਿਬ ਪਹਿਲੇ ਜਾਂਦੇ ਸੀ ਗੁਰਦੁਆਰੇ। ਹੁਣ ਗਰਮੀ ਬਹੁਤ ਜਾਦਾ ਇੱਕਦਮ ਇੱਕ ਪੱਤਾ ਨੀ ਹਲਦਾ ਪਿਆ ਬਾਰ ਬਿਲਕੁਲ ਵੀ। ਹਵਾ ਬਿਲਕੁਲ ਨੀ ਗੁੰਮਾ ਇਹ ਦੋ ਮਹੀਨੇ ਤੇ ਗਰਮੀ ਦੇ ਹੈਗੇ ਹੀ ਹੈਗੇ ਨੇ।
ਯਾਰ ਗਰਮੀ ਵੀ ਤੇ ਸਾਡੇ ਲੋਕਾਂ ਦੀ ਬਦੌਲਤ ਹੀ ਸਭ। ਕੁਛ ਹੋਇਆ ਦਾ ਹੈ ਸਭ ਕੁੱਛ ਸਾਡੀ ਲੋ ਲੋਕਾਂ ਦੀ ਬਦੌਲਤ ਹੋਇਆ, ਕਿਉਕਿ ਪੇੜ-ਪੌਦੇ ਸਭ ਕੱਟੀ ਜਾ ਰਹੇ ਨੇ। ਤੇ ਉਹਦੀ ਉਹਦੇ-ਉਹਦੇ ਕਰ ਕਰਕੇ ਵਧੀ ਜਾ ਰਿਹਾ ਤੇ ਅ ਜਿੰਨੀਆਂ ਵੀ ਐ ਹੈਗੇ ਗੱਡੀਆਂ-ਗੁੱਡੀਆਂ ਇਹਨਾਂ ਕਰਕੇ ਪੋਲਿਊਸ਼ਨ ਜਾਦਾ ਵੇ ਤੇ ਉਹਦੇ ਕਰਕੇ ਗਰਮੀ ਵੀ ਵੱਧਦੀ ਏ, ਇੱਕ ਘਰ ਦੇ ਵਿੱਚ ਏਸੀ ਤਿੰਨ-ਤਿੰਨ, ਚਾਰ-ਚਾਰ ਲੱਗੇ ਹੋਏ ਨੇ ਤੇ ਉਹਦੀ ਵੀ ਜਿਹੜੀ ਗਰਮ ਗਰਮੀ ਹੈ ਹੀਟ ਬਾਰ ਆਂਦੀ। ਉਹਦੇ ਕਰਕੇ ਗਰਮੀ ਵੱਧਦੀ ਪਈ ਏ।
ਹਾਂਜੀ-ਹਾਂਜੀ ਉਹ ਤਾ ਹੈ।
ਤਹਾਡੇ ਵੀ ਦੋ-ਦਿਨ, ਤਿੰਨ-ਦਿਨ ਬਾਰਿਸ਼ ਦੋ-ਦਿਨ ਏਸੀ ਬੰਦ ਰਿਆ ਬਿਲਕੁਲ ਠੀਕ ਲੱਗਦਾ ਪਿਆ ਸੀ। ਹੁਣ ਰਾਤੀ ਫੇਰ ਅਸੀਂ ਏ ਏਸੀ ਚਲਾਇਆ ਗਰਮੀ ਬੋਤ ਹੋਗੀ ਸੀ।
ਹੂ, ਹੂ, ਹੂ।
ਬਸ ਗਰਮੀ ਚ ਬੈਠੇ ਫੇਰ ਏਸੀ ਚਲਾ ਕੇ ਆਪਣਾ ਸੋ ਗਏ ਆਰਾਮ ਨਾ ਸਾਡੇ ਵੀ ਗੁਰਦੁਆਰੇ ਰਾਤੀ ਅਸੀਂ ਗੁਰਦੁਆਰੇ ਗਏ ਵੇ ਸੀਗੇ
ਅੱਛਾ ਜੀ।
ਓਥੇ ਫਿਲਮ ਲੱਗੀ ਹੋਈ ਸੀਗੀ।
ਅੱਛਾ, ਨਵੀਂ ਫਿਲਮ ਜੇੜੀ ਆਈ ਐ ਸਤਲੁਜ।
ਮਾਰੀ ਓ ਵਾਲੀ ਲੱਗੀ ਸੀ ਓ ਦੇਖ ਕੇ ਆਏ ਰਾਤੀਂ ਗਿਆਰਾਂ ਵਜੇ ਅਸੀਂ ਘਰ ਆਏ ਆ ਅੱਠ
ਅੱਛਾ, ਅੱਛਾ ਅਸੀਂ ਤੇ ਘਰ ਈ ਦੇਖ ਲਈ ਸੀ ਆ ਵਾਲੀ ਫਿਲਮ।
ਨਈ ਸਾਡੇ ਗੁਰਦੁਆਰੇ ਵੱਡੀ ਸਕਰੀਨ ਤੇ ਦੇਖਣ ਦਾ ਈ ਮਜ਼ਾ ਕੁੱਛ ਹੋਰ ਹੈਗਾ ਵੱਡੀ ਸਕ ਸਕਰੀਨ ਤੇ ਮਜ਼ਾ ਆਂਦਾ ਦੇਖਣ ਦਾ ਬਸ ਆਵਾਜ਼ ਨੀ ਸਮਝ ਆ ਰਹੀ ਸੀ ਵੀ ਥੋੜੀ ਜੀ ਫਿਲਮ ਚਲ ਗਈ ਫਿਰ ਆਵਾਜ਼ ਓਨਾ ਨੇ ਠੀਕ ਕੀਤੀ, ਆਵਾਜ਼ ਬੜੀ ਸੋਹਣੀ ਆ ਰਹੀ ਸੀ, ਫਿਲਮ ਬੋਤ ਵਧੀਆ। ਫਿਲਮ ਤੁਸੀਂ ਦੇਖ ਲੀ ਸਾਰੀ ਫਿਲਮ?
ਹਾਂਜੀ, ਅਸੀਂ ਦੋ ਵਾਰੀ ਵੇਖ ਲਈ।
ਅੱਛਾ ਜੀ ਅੱਛਾ, ਅੱਛਾ ਤੁਸੀਂ ਆਪਣੇ ਘਰ ਟੀ ਵੀ ਤੇ ਈ ਦੇਖ ਲੀ ਹੋਣੀ ਆ ਲਗਾ ਕੇ।
ਹਾਂਜੀ। ਅਸੀਂ ਐਲ ਈ ਡੀ ਤੇ ਲਗਾ ਕੇ ਵੇਖ ਲਈ।
ਅੱਛਾ ਜੀ, ਚਲੋ ਵਧੀਆ ਵਾ ਫਿਲਮ ਬੜਾ ਵਧੀ ਰੋਣ ਆਲੀ ਫਿਲਮ ਐ।
ਬੋਤ ਵਧੀਆ ਰੀਐਲਿਟੀ ਪੂਰੀ ਰੀਐਲਿਟੀ ਐ ਜੋ ਅਸਲ ਵਿੱਚ ਓਨਾਂ ਨਾਲ ਹੋਇਆ, ਓ ਸਾਰਾ ਰੀਅਲ
ਹਾਂ, ਸਾਰਾ ਦਿਖਾਇਆ ਵਾ।
ਹੂੰ।
ਹੋਰ ਜੀ।
ਹਾਂਜੀ, ਵਧੀਆ-ਵਧੀਆ।
ਚਲੋ ਸਸ੍ਰੀ ਅਕਾਲ ਜੀ ਫੇਰ ਕਰਾਂਗੇ ਗੱਲ ਠੀਕ ਆ ਜੀ-ਠੀਕ ਆ ਜੀ ਠੀਕ।